ਹਾਂਜੀ, ਸ਼ਸੀ ਕਾਲ ਜੀ।
ਸ਼ਸਰੀ ਕਾਲ ਕੀ ਹਾਲ-ਚਾਲ
ਬਸ ਵਦੀਆ-ਵਦੀਆ ਤੁਸੀਂ ਸੁਨਾਓ ਕਿਵੇਂ ਓ।
ਵਦੀਆ ਈ ਆਂ ਅਸੀ ਵੀ ਥੋੜੀ ਜੀ ਤਬੀ ਬੀਅਤ ਖਰਾਬ ਹੋ
ਹਾਂ ਨਾਲੇ ਅੱਜ-ਕੱਲ ਮੋਸਮ ਦਾ ਵੀ ਨਈ ਨਾ ਪਤਾ ਚੱਲਦਾ ਕਿਸ ਟਾਈਮ ਗਰਮ ਹੋ ਜਾਂਦਾ ਐ ਨਾਲੇ ਕਿਸ ਟੈਮ ਹੁਨ ਜਿਵੇਂ ਇੱਕ ਦੋ ਦਿਨ ਹੋ ਗਏ ਨੇ ਮੌਸਮ ਕਿੰਨਾ ਖਰਾਬ ਹੋ ਗੇਆ ਦਾ ਬਾਰਿਸ਼ਾਂ ਵਾਲਾ।
ਓਈਓ ਤੇ ਜੁਕਾਮ ਆ ਗਲੇ ਚ ਇੰਨੀ ਦਰਦ ਹੋ ਰਈ ਆ ਕੁ
ਹੂੰ-ਹੂੰ, ਏ ਮੌਸਮ ਨਾਲ ਹੋ ਜਾਂਦਾ ਆ।
ਓਈਓ ਤੇ, ਮੈਂ ਤੁਆਡੇ ਨਾਲ ਗੱਲ ਕੁਛ ਨਈ ਵੇਲੇ ਬੈਠੇ ਦੇ ਸੀ ਤੇ ਸੋਚਿਆ ਤਾਨੂੰ ਫੋਨ ਕਰ ਲਾਂ ਓ ਸਾਡੇ ਕਰ ਮੇਰੀ ਭੈਣ ਦਾ ਵਿਆਹ ਹੈ ਨਾ ਤਾਂ ਮੈਂ ਸੋਚਿਆ ਕਿ ਟਰੈਂਡਿੰਗ ਐ ਕੀ ਲਾ ਤੇ ਥੋੜ੍ਹਾ ਤੁਆਡੇ ਨਾਲ ਡਿਸਕਸ ਕਰ ਲਾਂ।
ਹਾਂਜੀ ਦੇਖੋ ਅੱਜ-ਕੱਲ ਤਾਂ ਵੈਸੇ ਵੀ ਵੈਡਿੰਗ ਸੀਜ਼ਨ ਚੱਲਦੇ ਪਏ ਨੇ ਸਾਡੇ ਵੀ ਕਜ਼ਨ ਦਾ ਵਿਆਹ ਆ ਰੈਆ ਬਸ ਅਗਲੇ ਮੀਨੇ ਤੱਕ। ਅੱਜ ਫਿਰ ਮੈਂ ਵੀ ਓਦੀ ਬਾਰੇ ਕੁੱਝ ਸੋਚ ਦੀ ਸੀ ਅੱਜ-ਕੱਲ ਤਾਂ ਜਾਦਾ ਟਰੈਂਡਿੰਗ ਦੇ ਵਿੱਚੋਂ ਈ ਚੱਲਦੇ ਪਏ ਨੇ ਜਾਂ ਓ ਫਰਸ਼ੀ ਸੂਟ ਚੱਲਦੇ ਪਏ ਨੇ ਬੋਤ ਜਾਦਾ ਓ ਵੀ ਕਿੰਨੇ-ਕਿੰਨੇ ਤਰਾਂ ਦਾ ਫਰਸ਼ੀ ਸੂਟ ਆ ਗਿਆ ਹੋਯਾ ਅੱਜ-ਕੱਲ ਤਾਂ, ਕੋਟਨ ਚ ਵੀ ਲਲੋ ਯਾ। ਪਾਰਟੀਵੇਅਰ ਦੇਖ ਲਓ।
ਮੇਰੇ ਮਨ ਚ ਤੇ ਐ ਸੀ ਸ਼ੋਟ ਕੁੜਤੀ ਓ ਥੱਲੇ ਸਕਰਟ ਵੀ ਕਾਫੀ ਟਰੈਂਡਿੰਗ ਚ ਐ।
ਹਾਂਜੀ-ਹਾਂਜੀ, ਅਹ ਨਈ ਜਿਵੇਂ ਓ ਨਈ ਹੁੰਦੇ। ਆ ਜਿਵੇਂ ਫਲੇਅਰਸ ਨਈ ਹੁੰਦੇ ਫਲੇਅਰ-ਫਲੇਅਰ
ਹੂੰ-ਰੂੰ।
ਪੋਤਾ ਚ
ਹੈ, ਹਾਂਜੀ!
ਮੈਂ ਕੈਆ ਜਿਵੇਂ ਅੱਜ-ਕੱਲ ਜੇੜਾ ਫਲੇਅਰ ਹੁੰਦਾ ਨਾ ਓਦੇ ਫਲੇਅਰ ਦੇ ਨਾਲ ਸ਼ੋਟ ਕਰੋਪ ਟੋਪਸ ਹੁੰਦੀਆਂ ਨੇ ਨਾ। ਓ ਚੱਲਦਾ ਪਿਆ ਬੋਤ ਜਾਦਾ ਅੱਜ-ਕੱਲ ਉਦੇ ਨਾਲ ਗੋਲ ਚੁੰਨੀ ਲਲੋ ਗਲੇ ਚ। ਜਿਵੇਂ ਮਤਲਬ ਅੱਜ-ਕੱਲ ਓਏ ਜਿਵੇਂ ਪੈਲੇ ਜਿੜੀ ਹਰੋਇਨਸ ਵਗੈਰਾ ਜਿੱਦਾਂ ਦੀ ਡਰੈਸਾਂ ਨੀ ਪਾਦੀਆਂ ਸੀ।
ਫਿਟਿੰਗ-ਫਿਟਿੰਗ ਵਾਲੇ ਡਰੈਸਾਂ ਸੇਮ ਰਿਪੀਟ ਹੋ ਰੀਆਂ ਨੇ ਜਿਵੇਂ ਹੁਣ ਪਿੱਛੇ ਹੁਨ ਕਿੰਨਾ ਮਤਲਬ ਇਨਫੈਲਸਰ ਵੀ ਮੈ ਦੇਖੇ ਨੇ ਪਾਏ ਹੋਏ ਨੇ। ਜਿਵੇਂ ਸਿੰਡਰੇਲਾ ਵਾਲੀ ਡ੍ਰੈਸਸ
ਹਾਂਜੀ-ਹਾਂਜੀ।
ਓ ਵਾਲੀ ਕਿੰਨੀ ਜਾਦਾ ਚਲਦੀ ਪਈ ਏ।
ਹੂੰ ਫਿਸ਼ਕਟ ਵੀ ਕਾਫੀ ਟਰੈਂਡਿੰਗ ਰੇਆ ਪਿਛਲੇ ਸਾਲ
ਹਾਂਜੀ-ਹਾਂਜੀ।
ਹੁਨ ਤੇ ਚਲੋ ਓਦਾ ਏਨਾ ਟਰੈਂਡ ਨੀ ਹੈ।
ਹਾਂਜੀ ਓਹੀ ਚੀਜ਼ ਹੁੰਦੀ ਐ ਜਿੰਨੀ-ਜਿੰਨੀ ਬਾਰੋਂ-ਬਾਰੋਂ ਚੀਜ਼ਾਂ ਚੱਲੀ ਜਾਣਗੀਆਂ ਤੇ ਓ ਚੀਜ਼ ਹੋਈ ਜਾਏਗੀ।
ਤੇ ਹੈਗਾ ਐ ਫਿਰ ਵੈਡਿੰਗ ਸੀਜਨ ਆਦਾ ਏਨੇ ਸਾਰਾ ਮਤਲਬ ਹੁੰਦਾ ਐ ਕਿ ਜਾਗੋ ਵਾਸਤੇ ਵੱਖਰਾ ਸੂਟ ਲੈਣਾ ਵਿਆਹ ਤੇ ਵੱਖਰਾ ਹਲਦੀ ਤੇ ਵੱਖਰਾ ਮੈਂਦੀ ਤੇ ਵੱਖਰਾ ਤੇ ਪਾਾਠ ਤੇ ਵੱਖਰਾ
ਅੱਜ-ਕੱਲ ਸਾਰੇ ਪਾਸੇ ਤੋਂ ਅਲੱਗ-ਅਲੱਗ ਚਲ ਚੱਲ ਗਏ ਨਾ ਕਿਉਂਕਿ ਫੋਨ ਦੇ ਵਿੱਚ ਬੰਦਾ ਦੇਖ-ਦੇਖ ਕਿ ਉਨੂੰ ਕੋਪੀ ਕਰਦਾ ਰੈਦਾ ਐ।
ਹੂੰ, ਤੇ ਬਾਕੀ ਜਿੰਨੇ ਸੂਟ ਲਾਓ ਸਭ ਦੇ ਨਾਲ ਦੀ ਐਸਸ ਰੀਜ ਲੋ ਚੁੜੀਆਂ ਲੋ ਗੈਰਿੰਗ ਲੋ ਅ ਬਲਾ-ਬਲਾ
ਬਿਲਕੁਲ-ਬਿਲਕੁਲ। ਬਿਲਕੁਲ-ਬਿਲਕੁਲ ਸਾਨੂੰ ਤਾਂ ਮੇਨ ਹੁੰਦਾ ਅੱਜ ਨਾਲੇ ਅੱਜ-ਕੱਲ ਤਾਂ ਵੈਸੇ ਵੀ ਓ ਝੁਮਕੇ ਕਿੰਨੇ ਸੋਣੇ ਚੱਲਦੇ ਪਏ ਨੇ
ਹਾਂਜੀ ਓਈ ਓ ਤੇ ਕਸ਼ਮੀਰੀ ਚੁਮਕੇ, ਕਸ਼ਮੀਰੀ ਬੈਂਗਲਸ
ਬੈਂਗਲਸ ਓਵੀ ਕਿੰਨੀ-ਕਿੰਨੀ ਤਰ੍ਹਾਂ ਦੀ ਆ ਗਈ ਐ। ਜੈਲੀ ਬੈਂਗਲਸ ਵੀ ਆਈ ਐ ਕੋਈ।
ਹੁਣ ਤੇ ਕਸ਼ਮੀਰੀ ਵੋਸ਼ ਵੀ ਆ ਗਏ ਨੇ।
ਹਾਂ ਦੇਖੀ ਮੈਂ ਫ਼ੋਨ 'ਚ ਈ ਦੇਖ ਰੀ ਸੀ ਮੈਂ। ਉਹੀ ਮੈਂ
ਪਲਾ ਦਾ ਹੁੰਦਾ ਐ ਹੀਲਸ ਲੈਣੀ ਐ।
ਹੂੰ, ਖ਼ਰਚਾ ਈ ਹੁੰਦਾ ਬੋ ਜਿਆਦਾ।
ਵੇਆ ਦੂਸਰਿਆਂ ਦਾ ਹੁੰਦੈ ਖ਼ਰਚਾ ਆਪਣਾ ਹੁੰਦਾ ਬਾ 'ਚ ਸ਼ਗਨ
ਹਾਰਡਵੇਅਰ ਵਾਲਾ ਕਰੋ ਹਾਂਜੀ। ਐ ਤਾਂ ਗੱਲ ਹੈਗੀ ਐ। ਸਾਰੇ ਪਾਸੇ ਸਾਨੂੰ ਫਿਰ ਦੇਖਣਾ ਵੀ ਪੈਂਦਾ 'ਤੇ ਓ ਕੁੜੀਆਂ ਦਾ ਈ ਜਿਆਦਾ ਔਖਾ ਹੁੰਦਾ ਐ। ਕਿਉਂਕਿ ਸਾਨੂੰ ਹੁੰਦਾ ਕਿ ਇੱਕ ਥੀਮ ਵੀ ਰੱਖਣੀ ਏ ਫਿਰ ਡਰੈਸਿਸ ਵੀ ਸਾਨੂੰ ਹੁੰਦਾ ਐ ਕਿ ਨਈ ਯਾਰ ਸੇਮ-ਸੇਮ ਪਾਨੇ ਆ। ਫੇਰ ਕੀ ਹੋ ਗਿਆ ਮੁੰਡਿਆਂ ਦਾ ਸਈ ਰੈਂਦਾ ਉਦਾ ਟਾਈਮ ਪਾਸ ਹੋ ਜਾਂਦਾ ਏ।
ਔਰ ਫੇਰ ਖਰਚੇ ਤੇ ਖਰਚਾ ਹੁੰਦਾ ਐ ਮਤਲਬ ਕੁਛ ਵੀ ਹੁਣ ਤੇ ਤਾਡੇ ਖਰਚੇ ਵੱਧਦੇ ਈ ਜਾ ਰੇ ਪਾਲਰ ਤੇ ਤਿਆਰ ਹੋਣਾ, ਹੇਅਰ ਐਕਸਟੈਨਸ਼ਨ ਕਰਾਣੇ, ਨੇੇਲਸ
ਕਰਾਂਣੇ ਬਿਲ
ਮੂੰਹ ਤੇ, ਮੂੰਹ ਤੇ ਫੇਸ਼ੀਅਲ ਵਗੈਰਾ ਕਰਾਨੇ ਨੇ।
ਹਾਂਜੀ-ਹਾਂਜੀ ਸਾਰਾ ਕੁਛ ਕਰਵਾਨੈ ਖਰਚਾ ਵੀ ਏ, ਓ ਕੇੜੀ ਚੀਜ਼ ਕਾ ਪਰ ਮੈਂ ਕੀ ਤੁਸੀਂ ਅਗਰ ਨੇਲਜ ਵਗੈਰਾ ਕਰਾਣੇ ਆ ਅੱਜ-ਕੱਲ ਤਾਂ ਤੁਸੀਂ ਦੇਖਿਆ ਹੋਣਾ ਪ੍ਰੈਸ ਓਨ ਨੇਲਸ ਚੱਲੇ ਨੇ।
ਹਾਂ ਪ੍ਰੈਸ ਵਨਸ ਨੇਲਜ ਵੀ ਅੱਛੇ ਨੇ ਲੇਕਿਨ ਫਿਰ ਵਧੀਆ ਵਾਲੇ ਓ ਵੀ ਟੂ ਅ ਟੂ ਥਾਊਜੈਟ ਤੱਕ ਵੀ ਆਂਦੇ ਬੋਤ ਵਧੀਆ ਵਾਲੇ।
ਪ੍ਰੈਸੋ ਓ ਨੇ ਹਾਂ ਬੋਹ ਵਧੀਆ ਹੇਅਰ ਜਿਵੇਂ ਓ ਮ ਮੋਲ ਨੀ ਹੁੰਦਾ ਯੂਡੀਓ ਉੱਥੇ ਬਹੁਤ ਵਧੀਆ ਮਿਲਦੇ ਨੇ ਐਨੇ ਰੀਜ਼ਨੇਬਲ ਪ੍ਰਾਈਜ਼ ਕਿੰਨੇ ਦੇ ਮੈਨੂੰ ਜਿਆਦਾ ਦੋ ਸੌ ਜਾਂ ਢਾਈ ਸੌ ਲਾਸਟ ਤੁਹਾਨੂੰ ਤਿੰਨ ਸੌ ਤੱਕ ਇੰਨੇ ਵਧੀਆ ਮਿਲ ਜਾਣਗੇ।
ਸਾਡੇ ਅਡੇ ਵੀ ਐ ਯੂਡੀਊ ਮੋਲ ਲੇਕਿਨ ਉੱਥੇ ਇੰਨੇ ਖਾਸ ਨਈ ਸੀ ਕੁਛ।
ਨਈ-ਨਈ ਬੋਤ ਮਤਲਬ ਜੋ ਅਸੀਂ ਇੰਸਟਾਗ੍ਰਾਮ ਉੱਤੇ ਦੇਖਦੇ ਆ ਨਾ ਪੇਜਿਸ ਤੇ ਇੰਨੇ ਪਿਆਰੇ-ਪਿਆਰੇ ਕੈਟਆਈਜ ਜਾਂ ਬਲੱਡ ਰੈਡ ਵਾਲੇ ਬੋਤ ਪਿਆਰੇ ਮੈਨੂੰ ਮੇਰੇ ਤਾਂ ਵੈਸੇ ਮੈਕਸੀਮਮ ਮੇਰੇ ਆਪ ਦੇ ਹੈਗੇ ਨੇ ਨੈਚਰਲ ਨੇਲਜ। ਵੱਡੇ ਨੇ ਦੋਨੋਂ ਹੱਥਾਂ ਦੇ ਮੈਨੂੰ ਬੋਤ ਕਰੇਜ਼ ਏ ਮੇਰੇ ਦੀਦੀ ਨੇ ਨਾ ਓ ਲੈ ਕੇ ਆਏ ਸੀ ਤਿੰਨ-ਚਾਰ ਓ ਪੇਅਰ ਲੈ ਕੇ ਆਏ ਨੇ ਤੇ ਇੰਨੇ ਸੋਹਣੇ ਲੱਗਦੇ ਪੇ ਨਾ ਮੇਰਾ ਮਨ ਕਰਦਾ ਮੈਂ ਲਾ-ਲਾ ਮੈਂ ਮੇਰੇ ਤਾਂ ਉਨਾਂ ਤੋਂ ਜਿਆਦਾ ਵੱਡੇ ਨੇ।
'ਤੇ ਫੇ ਕੱਟ ਕਰਕੇ ਲਾਣੇ ਪੈਗੇ।
ਓ ਹੋਰ ਕੀ‌।
ਹੂੰ ਹੁਣ 'ਤੇ ਕਾਫ਼ੀ ਟਰੈਂਡਿੰਗ ਹੋ ਗਿਆ।
ਹਾਂਜੀ ਨਾਲੇ ਉਦੇ ਵਿੱਚ ਐ ਠੀਕ ਰੈਂਦਾ ਨਾ ਤੁਸੀਂ ਅਗਰ ਦੇਖੀ ਤੁਸੀਂ ਡਰੈਸ ਤੁਹਾਡੀ ਐ ਏ ਜਾਂ ਤੁਸੀਂ ਕੁਛ ਮੈਚਿੰਗ ਚਲ ਬੰਦਾ ਥੋੜਾ ਮੈਚਿੰਗ-ਮੈਚਿੰਗ ਦੇਖ ਲੈਂਦਾ ਕਰਾਨ ਨਾਲੋਂ ਬਚ ਜਾਂਦਾ ਐ। ਕਿਉਂਕਿ ਅੱਜ-ਕਲ ਤਾਂ ਹੁੰਦੇ ਵੀ ਇੰਨੇ ਮਹਿੰਗੇ ਨੇ ਫੇਰ ਉਸ ਤੋਂ ਬਾਦ ਤੁਸੀਂ ਏਨੂੰ ਤਰਵਾਨ ਵੀ ਜਾਣਾ ਪੈਂਦਾ ਆ, ਮੈਂ ਨਾ ਇੱਕ ਵਾਰੀ ਆਪਣੇ ਨੈਚੁਰਲ ਨੇਲਸ ਉੱਤੇ ਆਰਟ ਕਰਵਾਇਆ, ਤੇ ਨੈਚੁਰਲ ਨੇਲਸ ਤੇ ਆਰਟ ਕਰਵਾ ਲਿਆ ਓ ਕਿਉਂਕਿ ਜੇੜੀ ਓ ਯੂ ਵੀ ਲਾਈਟ ਦੇ ਵਿੱਚ ਨੇਲਸ ਪਾਂਦੇ ਨੇ ਓ ਪੱਕੇ ਹੋ ਜਾਂਦੇ ਨੇ ਨੇਲਜ 'ਤੇ ਮਤਲਬ ਮੇਰੇ ਦੋ ਮ੍ਹੀਨੇ ਰਏ। ਤੇ ਮੈਂ ਨਾ ਫਿਰ ਬਾ ਚੋਂ ਨਾ ਅਰਕਤ ਆਣ ਲਾਗੀ ਨਾ ਉਤਰਨ ਲਾਗੇ ਸੀ ਮੈਂ ਹਾਰ ਕੇ ਉਤਾਰਨ ਗਈ 'ਤੇ ਇੰਨਾ ਜਿਆਦਾ ਪਤਾ ਮੇਰੇ ਉਤਾਰ ਦਿੱਤਾ ਫਿਰ ਬਾ ਚੋਂ ਮੇਰੇ ਨੇਲਜ ਇੰਨੇ ਪਤਲੇ ਹੋ ਗੇ ਇੰਨੇ ਜ਼ਿਆਦਾ ਵੀਕ ਹੋ ਗਏ ਮੇਰੇ ਨੇਲਜ ਫਿਰ ਮੈਂ ਉਸ ਤੋਂ ਬਾਅਦ ਮੈਂ ਉਸ ਤੋਂ ਬਾਅਦ ਨੀ ਮੈਂ ਕੁਛ ਕਰਾਵਾਂ ਬੰਦਾ ਆਪ ਹੀ ਨੇਲ ਪੇਟ ਲੈ ਆਏ ਮਹਿੰਗੀ-ਮਹਿੰਗੀ ਨੇਲ ਪੇਟ ਲਾ ਕੇ ਆਪਣਾ ਕਰ ਲੇ।
ਹੋ ਜਾਂਦੇ ਫੇਰ ਆਪਣੇ ਖੁਦ ਦੇ ਜੋ ਰੀਅਲ ਨੇਲਜ ਹੁੰਦੇ ਉਹਨਾਂ ਦੇ ਥੋੜਾ ਜਿਆਦਾ ਇਫੈਕਟ ਪੈ ਜਾਂਦੈ। ਕਿਉਂਕਿ ਉਹ ਕਾਫ਼ੀ ਸਾਰੇ ਪ੍ਰੋਡਕਟ ਲਾਉਂਦੇ ਕੈਮੀ ਟਕਲ ਲਾਂਦੇ ਪਤਾ ਨੀ ਕੈਸਾ ਕੈਸਾ ਹੁੰਦਾ ਇੰਨੇ ਪੱਕੇ ਕੈਮੀਕਲ ਹੁੰਦੇ ਉਹ।
ਹਾਂਜੀ- ਹਾਂਜੀ।
ਫੇਰ ਆਪਣੇ ਨੇਲਜ ਤੇ ਖ਼ਰਾਬ ਹੋਣੇ ਸੀ ਔਰ ਐਸਟਸ਼ਨ ਵੀ ਕਿੰਨਾ ਮਹਿੰਗਾ ਹੁੰਦੈ।
ਹੂੰ ਬਹੁਤ ਜਿਆਦਾ ਮਹਿੰਗਾ ਹੋਣੈ ਉਹੀ ਨਾ ਵਿਆਹ ਥੋੜੀ ਹੁੰਦਾ ਆ ਇੰਨੀ- ਇੰਨੀ ਜ਼ਿਆਦਾ ਤੇ ਟੈਨਸ਼ਨਾਂ ਹੋ ਜਾਂਦੀਆਂ ਨੇ ਖਰਚਾ ਹੋ ਜਾਂਦੈ।
ਹੂ ਅੱਜ-ਕੱਲ ਤਾਂ ਕੁੜੀਆਂ ਪ੍ਰੈਸ ਔਨ ਮਤਲਬ ਨੇਲਜ ਸਿੱਖ ਲੈਂਦੀਆਂ ਨੇਲਸ ਦਾ ਕੋਰਸ ਫਿਰ ਆਪਣਾ ਖੁਦ ਦਾ ਬਿਜਨਸ ਸ਼ੁਰੂ ਕਰ ਲੈਂਦੀ ਆ ਪ੍ਰੈਸ ਔਨ ਦਾ।
ਹਾਂਜੀ -ਹਾਂਜੀ ਬਿਲਕੁਲ ਕਰ ਲੈਂਦੀਆਂ ਨੇ ਬਟ ਹੁਣ ਤੇ ਅਸੀਂ ਮੈਂ ਤੇ ਸੋਚਿਆ ਸੀ ਕਿ ਅਸੀਂ ਬਾਅਦ ਚੋਂ ਹੀ ਕਰਾਵਾਂਗੇ। ਕਿਉਂਕਿ ਪਹਿਲੇ ਫੇਰ ਘਰ ਕੰਮ ਵੀ ਕਰਵਾਉਣੇ ਪੈਂਦੇ ਨੇ ਨਾ। ਫੇਰ ਬੜੀ ਜ਼ਿਆਦਾ ਇਰੀਟੇਸ਼ਨ ਹੋ ਜਾਂਦੀ ਐ।
ਓਹੀਓ ਤੇ ਫੇਰ ਪ੍ਰੈਸੋਂਸ ਓਨਸ ਤੇ ਸਭ ਤੇ ਅੱਛਾ ਓਪਸ਼ਨ ਐ ਐਸਟੈਂਸ਼ਨ ਤੋਂ ਤੋ।
ਹੂੰ।
ਜਿੱਥੇ ਮਨ ਕੀਤਾ ਉੱਥੇ ਹੀ ਚਿਪਕਾਲੋ।
ਉਹ ਕੰਮ ਤੁਸੀਂ ਕਿੱਥੇ ਵੀ ਕਰ ਲੋਗੇ।
ਹਾਂਜੀ-ਹਾਂਜੀ ਫੇਰ ਤੁਸੀਂ ਉਹ ਕੀਤਾ ਕੋਈ ਮਤਲਬ ਸ਼ੋਪਿੰਗ ਵਗੈਰਾ ਅਜੇ ਸਟਾਰਟ ਕੀਤੀ ਆ ਜਾਂ‌ ਹਜੇ ਨਹੀਂ।
ਹਜੇ ਤੇ ਨਹੀਂ ਕੀਤੀ ਹਾਲ ਡਿਸਾਈਡ ਨਹੀਂ ਹੋ ਰਿਹਾ। ਕੀ ਲੈਣਾ ਐ ਮਤਲਬ ਕਾਫੀ ਕਨਫਿਊਜਡ ਆ ਸ਼ਾਇਦ ਮਤਲਬ ਪੰਜ ਛੇ ਫੰਕਸ਼ਨ ਐ ਸਭ ਦੇ ਅਲੱਗ-ਅਲੱਗ ਸੂਟ ਜਾਂ ਡਰੈਸਿਸ ਤੇ ਹੋਵਾਂ ਗੇਈ। ਤੇ ਹੁਣ ਸਮਝ ਨੀ ਆ ਰਿਹਾ ਯਾ ਪਹਿਲੇ ਥੀਮ ਵੀ ਕਲੀਅਰ ਨੀ ਹੋਈ ਨਾ ਸਾਡੀ ਯਾ ਕੌਣ ਸੇ ਕਲਰ ਦੀ ਹਲਦੀ ਤੇ ਪਾਣੇ ਓ ਕੌਣਸ ਮਹਿੰਦੀ ਦੇ ਤੇ ਚਲੋ ਗ੍ਰੀਨ ਹੀ ਰੱਖਾਂਗੇ। ਲੇਕਿਨ ਹਲਦੀ ਇਸ ਵਾਰ ਸੋਚ ਰ ਲੈਵਂਡਰ ਕਲਰ ਦੇ ਰੱਖਣ ਸਭ ਜਣੇ। ਯਾ ਸਕਾਏ।
ਹਾਂ ਅੱਜ ਅੱਜ-ਕੱਲ ਨੀ ਕਰਦੇ ਓ ਕੀ ਤੁਹਾਡੀ ਹਲਦੀ ਏ ਤੇ ਯੈਲੋ, ਮਹਿੰਦੀ ਅ ਤੇ ਗ੍ਰੀਨ ਅੱਜ-ਕੱਲ ਨੀ ਕਰਦੇ।
ਉਈ ਓ ਤੇ ਤੇ ਏਓ ਥੀਮ ਡਿਸਾਈਡ ਹੋਏਗੀ ੳਸ ਤੋਂ ਬਾਅਦ ਸ਼ੋਪਿੰਗ ਸਟਾਰਟ ਹੋਏਗੀ।
ਬਟ ਐ ਨਾ ਅੱਜ-ਕੱਲ੍ਹ ਬਸ ਕਿ ਜਿਹੜੀ ਬਰਾਈਡ ਜਾਂ ਗਰੂਮ ਹੈ ਉਹਨੂੰ ਤੁਸੀਂ ਉਹੀ ਕਲਰ ਦਾ ਭਾਵੇਂ ਪਵਾ ਦੋ ਬਾਕੀ ਸਾਰੇ ਤੁਸੀਂ ਚੇਂਜ ਕਰ ਲੋ ਅੱਜ-ਕੱਲ ਏਦਾਂ ਹੋ ਗਿਐ।
ਹਾਂ ਹੋਏਗਾ ਤੇ ਏਦਾ ਈ ਕਿਉਂਕਿ ਬਰਾਈਡ ਓਰ ਗਰੂਮ ਵੱਖਰੇ ਦਿਖਣੇ ਚਾਹੀਦੇ।
ਬਿਲਕੁਲ-ਬਿਲਕੁਲ ਉਹ ਤਾਂ ਵੱਖਰੇ ਦਿਖਣੇ ਚਾਹੀਦੇ ਚਾਹੀਦੇ ਨੇ ਬਾਕੀਆਂ ਦੇ ਜਿਹੜੇ ਇੰਨੇ ਮਹਿੰਗੇ-ਮਹਿੰਗੇ ਡਰੈਸ ਥੱ ਲੀਤੀਆਂ ਉਹ ਵੀ ਲੱਗਣੇ ਚਾਹੀਦੇ ਨੇ ਦੂਜੀਆਂ ਇਕ ਨੇ ਫਿਰ ਵੀ ਬਹੁਤ ਮਹਿੰਗੀਆਂ ਆਣ ਲੱਗੀਆ ਨੇ ਭਾਵੇਂ ਤੁਸੀਂ ਵੈਸਟਰਨ ਦੇਖ ਲੋ ਯਾਂ ਤੁਸੀਂ ਇੰਡੀਅਨ ਦੇਖ ਲੋ ਦੋਨੋ ਬਹੁਤ ਜ਼ਿਆਦਾ ਕੋਸਟਲੀ ਡ੍ਰੇਸਿੰਗ ਆਦੀਆਂ।
ਹਾਂ ਹੁਣ ਤੇ ਮਤਲਬ ਅੱਛੀ ਡਰੈਸਿੰਗ ਦੀ ਸਟਾਰਟਿੰਗ ਵੀ ਦਸ ਹਜ਼ਾਰ ਤੋਂ ਏ।
ਹੂੰ
ਦੋ-ਤਿੰਨ ਹਜ਼ਾਰ ਚ ਤੇ ਪੁਰਾਣੇ-ਪੁਰਾਣੇ ਇੱਕ ਰਿਵਾਜ਼ਤ ਦੇ ਦਿਖਾਉਂਦੇ।
ਮਤਲਬ ਆ ਦੇਖੋ ਨਾ ਸਾਨੂੰ ਫੇਰ ਚੀਜ਼ ਅਸੀਂ ਕਹਿੰਨੇ ਆ। ਸਾਨੂੰ ਚੀਜ਼ ਵੀ ਠੀਕ ਮਿਲ ਜੇ। ਅਸੀਂ ਪਾ ਵੀ ਲੀਏ ਜ਼ਿਆਦਾ ਸਾਡਾ ਖ਼ਰਾਬ, ਹਾਂ ਇਹ ਚੀਜ਼ ਪੋਸੀਬਲ ਈ ਨੀ ਹੁੰਦੀ।
ਹੂੰ, ਇਹ ਤੇ ਫਿਰ ਤੇਈ ਪੋਸੀਬਲ ਤੇ ਉਹ ਆਊਟਫਿਟ ਪ੍ਰੋਮਿਸ ਕਰੈਸ਼ ਕਰਾ ਲਈਏ।
ਹਾਂਜੀ ਫਿਰ ਸਾਨੂੰ ਹੁੰਦਾ ਐ ਸਾਡੀ ਡਰੈਸ ਹਾਂਜੀ ਸਾਨੂੰ ਹੁੰਦਾ ਐ ਸਾਡੀ ਡਰੈਸ ਵਧੀਆ ਹੋਵੇ। ਸਾਡੀ ਫੇਰ ਪੈਸੇ ਵੀ ਵੇਸਟ ਨਾ ਹੋਣ ਠੀਕ ਏ ਸਾਡਾ ਸਮਾਨ ਵੀ ਸਾਰਾ ਆ ਜੇ ਕਿ ਸਾਡੀ ਪਈ ਵੀ ਨਾ ਰਹੇ ਅੰਦਰ ਇਹੋ ਜੇ ਤੇ ਸਾਡੇ ਕੰਮ ਹੋ ਜਾਂਦੇ ਨੇ ਫੇਰ
ਤੇ ਅਰ ਅਟੈਂਸ਼ਨ ਵੀ ਮਿਲੇ ਸਭ ਦੀ।
ਬਿਲਕੁਲ ਬਿਲ ਮੇਨ ਸਾਨੂੰ ਹੁੰਦਾ ਸਾਨੂੰ ਘਰ ਦਾ ਕਿਉਕਿ ਦੇਖੋ ਯਾਰ ਇਨੇ ਮਹਿੰਗੇ ਮਹਿੰਗੇ ਕੱਪੜੇ ਲੈ ਕੇ ਨਾ ਅੰਦਰ ਪੇ ਰਹਿੰਦੇ ਨੇ, ਇੱਕ ਈ ਵਾਰ ਪੈਂਦੇ ਨੇ ਉਸ ਤੋਂ ਬਾਦ ਨੀ ਪੈਂਦੇ।
ਇੰਨੀ ਮਹਿੰਗੀਆਂ ਲੈ ਲਈਆਂ ਪਾਨੀਆਂ ਨੀ ਕਦੋਂ ਪਾਨੀਆਂ, ਹੁਣ ਅਸੀ ਘਰ ਚਾੜੂ ਪੋਚੇ ਕਦੇ ਥੋੜੀ ਨਾ ਲਹਿੰਗੇ ਪਾਵਾਂਗੇ।
ਬਿਲਕੁਲ ਬਿਲਕੁਲ, ਅੱਜ-ਕੱਲ੍ਹ ਤੁਸੀਂ ਰੀਲ ਵੀ ਦੇਖੀ ਹੋਣੀ ਐ ਏਦਾਂ ਈ ਮਤਲਬ ਪੇਰੈਂਟਸ ਬੋਲਦੇ ਨੇ। ਕਿ ਮਹਿੰਗੇ ਮਹਿੰਗੇ ਕੱਪੜੇ ਲੇਦੇ ਨੇ, ਤੇ ਫਿਰ ਉਹ ਕੁੜੀਆਂ ਨੇ।
ਇਹੀ ਹਾਲ ਵੀ ਸਾਡੇ ਘਰ ਦੇ ਆ ਨੇ ਕਹਿਣਾ।
ਤੁਹਾਡੇ ਘਰ ਦਾ ਈ ਹਾਲ ਆ। ਪੰਜਾਬੀ ਫੈਮਿਲੀਆਂ ਸਾਰੀ ਇੱਕੋ ਜਿਹੀਆਂ ਈ ਹੁੰਦੀਆਂ ਭਾਵੇਂ ਕੁਛ ਵੀ ਕਹਿ ਲੋ।
ਬਿਲਕੁਲ ਮੈਂ ਨੇ ਦੇਖੋ ਨਾ ਫਿਰ ਆਪਾਂ ਵੀ ਤਾਂ ਹੁੰਦਾ ਨਾ ਕਿ ਇਹਨੇ ਉਹੀ ਤੇ ਗੱਲ ਐ ਨਾ ਸਾਨੂੰ ਫਿਰ ਪਸੰਦ ਵੀ ਨੀ ਆਦਾ ਜਿਹੜੇ ਤੁਹਾਨੂੰ ਦਿਖਾਉਣਗੇ ਥੋੜੇ ਏਦਾਂ ਦੇ, ਅਸੀਂ ਬੋਲਾਂਗੇ ਨਈ ਯਾਰ ਵਧੀਆ ਵੀ ਨੀ ਹੈਗੇ।
ਉਈ ਐ ਜੀ। ਪਸੰਦ ਵੀ ਕਾਫੀ ਹਾਈ ਹੋ ਜਾਂਦੀ ਐ ਸਾਡੀ ਫਿਰ ਅਸੀਂ ਐ ਸੋਚਦੇ ਆ ਕਿ ਸਭ ਤੋਂ ਡਿਫਰੈਂਟ ਅਸੀਂ ਦੀਖੀਏ।
ਹਾਂਜੀ, ਚਲੋ ਬਾਕੀ ਕੋਈ ਗੱਲ ਨੀ ਅਸੀਂ ਦੇਖਾਂਗੇ ਅਗਰ ਮਤਲਬ ਅ ਮਾਰਕੀਟ ਦਾ ਪਲੈਨ ਬਣਿਆ ਥੋੜੀ ਗਰਮੀ ਘੱਟ ਹੋਲੇ। ਫੇਰ ਤੁਸੀਂ ਵੀ ਚੱਲਣਾ ਫਿਰ, ਸ਼ੋਪਿੰਗ ਕਰ ਆਵਾਂਗੇ ਤੁਸੀਂ ਵੀ ਕਰ ਲੈਣਾ ਮੈਂ ਵੀ ਕਰ ਲੈਣੀ। ਥੋੜ੍ਹੀ ਹੈਲਪ ਹੋ ਜਾਏਗੀ ਸਾਡੀ ਵੀ
ਹਾਂਜੀ ਬਿਲਕੁਲ ਚਲੋ ਫੇਰ ਮੈਂ ਕਰਦੀ ਆ ਤੁਹਾਡੀ ਗੱਲ, ਤੁਹਾਡੇ ਨਾਲ ਦੁਬਾਰਾ ਗੱਲ ਠੀਕ ਐ ਸਾਸਰੀ ਕਾਲ।